ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਕਿੱਦਾ ਠੀਕ ਹੋ
ਖੋ ਹਾਂਜੀ ਠੀਕ ਆ ਤੁਸੀਂ ਠੀਕ।
ਹੋਰ, ਹਾਂਜੀ ਕੀ ਕਰਦੇ?
ਹੁਣ ਦੁੱਸੋ।
ਤੁਸੀਂ ਦੱਸੋ।
ਵਧੀਆ ਕੀ ਕਰਦੇ ਕੁੱਛ ਨੀ ਸਾਡੇ ਇੱਥੇ ਮੀਂਹ ਪੈ ਰਿਹਾ ਵਾ।
ਹਾਂਜੀ, ਸਾਡੇ ਇੱਥੇ ਵੀ ਬਹੁਤ ਮੀਂਹ ਪੈ ਰਿਹਾ ਹੈ। ਹੋਰ ਸਿਹਤਾਂ ਕਿੱਦਾਂ, ਸਾਰੇ ਲੋਕ ਠੀਕ ਨੇ।
ਕਿੱਥੇ ਆਉਨੇ ਹੋ ਤੁਸੀਂ।
ਹੁਣ ਪੁਨੇ
ਪੂਨੇ ਹੁਨੇ ਓ।
ਹਾਂਜੀ।
ਕੀ ਬਣਾਇਆ ਹੁਣ ਰੋਟੀ ਪਾਣੀ ਖਾ ਲਈ।
ਨਾ ਬਸ ਰੋਟੀ ਪਾਣੀ ਦੀ ਤਿਆਰੀ ਚੱਲਦੀ ਪਈ ਹੈ।
ਹੈਂ।
ਰੋਟੀ ਬਣਾਉਣ ਦੀ ਤਿਆਰੀ ਚੱਲਦੀ
ਅੱਛਾ, ਕੀ ਬਣਾ ਰਹੇ ਹੋ ਅੱਜ?
ਅੱਜ ਕੜੀ ਬਣਾ ਰਹੇ ਆਂ, ਪੰਜਾਬੀ ਕੜੀ। ਨਾਲੇ ਚੌਲ, ਕੜੀ ਤਾਂ ਅਸੀਂ ਉਹੀ ਦਹੀਂ ਅਲੀ
ਹਮ।
ਨਾ ਦਹੀਂ
ਅੱਛਾ ਅੱਛਾ ਹੋਰ, ਨਹੀਂ ਤੁਸੀਂ ਕਿਵੇਂ ਬਣਾਂਨੇ ਹੋ ਕੜੀ।
ਅਸੀਂ ਓਦਾਂ ਹੀ ਬਣਾਉਂਦੇ, ਜਿੱਦਾਂ ਦਹੀਂ ਲੈ ਲਓ, ਬੇਸਨ ਲੈ ਲਓ, ਇਹਨਾਂ ਨੂੰ ਮਿਕਸ ਕਰ ਲੋ, ਗਰਾਇੰਡ ਕਰ ਲੋ ਗਰਾਇੰਡਰ ਫੇਰ ਲੋ ਵਿੱਚ
ਹਮ ਹਮ ਅੱਛਾ।
ਬਾਕੀ ਪਿਆਜ ਦਾ ਏਦਾਂ ਏਦਾਂ ਸਾਰਾ ਤੜਕਾ ਲਾਉਣਾ ਪੈਂਦਾ ਹੈ। ਪਕੌੜੇ ਪਕੂੜੇ ਖਾ ਕੇ ਹਾਂਜੀ ਹੋਰ ਤੁਸੀਂ ਕੀ ਕਰ ਰਹੇ ਓ।
ਮੈਂ ਕੁਛ ਨੀ ਬੈਠੀ ਸੀਗੀ ਰੋਟੀ ਪਾਣੀ ਬਣ ਗਈ ਆ ਖਾਵਾਂਗੀ ਬਾਦ 'ਚੋ ਕਾਫੀ ਦਿਖ
ਤੁਸੀਂ ਤੁਹਾਡੀ ਆਵਾਜ਼ ਕੱਟ ਹੋ ਰਈ ਆ ਹੈਲੋ
ਹੈਲੋ
ਹੂੰ ਹਾਂ ਆ ਰਈ ਐ। ਥੋੜੀ ਜੀ ਫੋਨ ਕੋਲੋਂ ਫੜੋ ਤੁਸੀਂ ਵਧੀਆ ਤੁਸੀਂ ਦੱਸੋ ਹੁਣ ਮੰਮੀ-ਡੈਡੀ ਪਾ ਸਭ ਠੀਕ ਨੇ ਤੁਹਾਡੇ ਠੀਕ ਠੀਕ-ਠੀਕ ਆ ਮੰਮੀ ਹੋਣੀ ਸਾਰੇ
ਅੱਛਾ ਜੀ।
ਹੋਰ ਕੀ ਕਰਦੇ ਪਏ ਸੀ। ਆ ਜੋ ਕਦੇ ਗੇੜਾ ਲਾ ਲਓ ਸਾਡੇ
ਚਾਹ ਬਣਾਵਾਂਗੇ ਅਸੀਂ ਹੁਣ ਹਾਂ ਆਵਾਂਗੇ-ਆਵਾਂਗੇ। ਚਾਹ ਬਣਾਵਾਂਗੇ ਹੁਣ ਮੀਂਹ ਪੈਂਦਾ ਨਾ।
ਹਾਂਜੀ-ਹਾਂਜੀ ਸਾਡੇ ਇੱਥੇ ਵੀ ਬੋਤ ਮੀਂਹ ਪੈ ਰਿਆ।
ਹੂੰ ਹੁਣ ਮੀਂਹ ਦਾ ਟਾਈਮ ਆ ਗਿਆ ਚੱਲ ਬਸ ਘਰੇ ਕੀ ਕਰਦੇ ਹੁੰਨੇ ਹੋ।
ਹਾਂਜੀ।
ਘਰੇ ਕੀ ਕਰਦੇ ਹੁੰਦੇ ਤੁਸੀਂ
ਬਸ ਇੱਥੇ ਸੀ ਬੱਚੇ ਹੈਗੇ ਨੇ ਬੱਚਿਆਂ ਨੂੰ ਦੇਖਣਾ ਕਰਨਾ।
ਅੱਛਾ-ਅੱਛਾ ਹੂੰ
ਹੋਰ ਦੱਸੋ।
ਬਸ ਕੇੜੇ ਕਲਾਸ ਦੇ ਨੇ ਸਾਰੇ ਬੱਚੇ ਤੁਹਾਡੇ
ਗੁੜੀਆਂ ਹੈਗੀਆਂ ਅੱਠ ਸਾਲ ਦੀ ਓ ਹੈਗੀ ਸੈਕਿੰਡ ਕਲਾਸ 'ਚ
ਅੱਛਾ
ਕਾਕਾ ਹੈਗਾ ਹਾਲੇ ਛੋਟਾ ਹੈਗਾ ਓ ਢਾਈ ਤਿੰਨ ਸਾਲ ਦਾ ਹਾਲੇ ਉਹਨੇ ਪਾਇਆ ਨੀ ਉਹਨੂੰ ਪਲੇ ਗਰੁੱਪ 'ਚ ਪਾਣਾ ਹਾਂਜੀ।
ਤੇ ਕਿੰਨੇ ਭੈਣ ਭਰਾ ਹੋ ਤੁਸੀਂ
ਹੈਗੀ ਇੱਕ ਵੱਡੀ ਭੈਣ ਐ ਦੋ ਭਰਾ ਹੈਗੇ ਨੇ ਛੋਟੇ ਇੱਕ ਭਰਾ ਹੈਗਾ ਬਾਹਰ ਹੁਣ ਛੋਟੇ ਭਰਾ ਦੀ ਤਿਆਰੀ ਚੱਲ ਰਈ ਜਾਣ ਦੀ ਬਾਹਰ
ਅੱਛਾ-ਅੱਛਾ-ਅੱਛਾ
ਹਾਂਜੀ
ਵਧੀਆ ਗੁਡ ਤੇ ਤੁਸੀਂ ਕਿੰਨੇ ਪੜ੍ਹੇ ਲਿਖੇ ਕਿੰਨੇ ਕੁ ਪੜ੍ਹ ਗਏ।
ਮੇਰਾ ਤਾਂ ਬੀ ਕੌਮ ਕੰਪਲੀਟ ਐ।
ਹੂੰ ਤੇ ਅੱਗੇ ਕੀ ਕਰਦੇ।
ਬਸ ਘਰੇ ਹੀ ਬੈਠੇ ਹਾਊਸ ਵਾਈਫ ਐ।
ਅੱਛਾ-ਅੱਛਾ
ਹਾਂਜੀ ਅੱਛਾ
ਹੋਰ ਮੰਮੀ ਹੋਨੀ ਕੀ ਕਰਦੇ ਹੁੰਦੇ ਨੇ।
ਮੰਮੀ
ਹੂ
ਗਏ ਨਹੀ ਬਾਹਰ।
ਹਾਂਜੀ।
ਕਿਲੇ ਵੀ ਜਾਣਾ।
ਹੈਲੋ,
ਚ
ਕੀ ਕਰਦੇ ਨੇ।
ਮੰਮੀ ਨੇ ਵੀ ਹੁਣ, ਜਾਣਾ ਭਰਾ ਕੋਲ।
ਅੱਛਾ! ਬਾਹਰ ਜਾਣਗੇ।
ਹਾਂਜੀ ਬਾਹਰ ਜਾਣਗੇ ਉਹ ਵੀ ਭਰਾ ਕੋਲ, ਭਰਾ ਵੀ ਜਾਣ ਵਾਲਾ। ਉਹਦਾ ਵੀ ਵਿੱਚ ਜਾਕੇ ਉਣੇ ਵੀ ਜਾਣਾ।
ਹੂ- ਹੂ, ਗੁਡ। ਵਧੀਆ- ਵਧੀਆ।
ਹਾਂਜੀ।
ਹੋਰ ਸੁਣਾਓ?
ਹੋਰ ਦੱਸ?
ਕੁਛ ਨੀ ਵੇਹਲੇ ਬੈਠੇ ਸੀ ਮੀਂਹ ਪਈ ਜਾਂਦਾ ਹੁਣ।
ਮੀਂਹ ਤਾਂ ਬਹੁਤ ਪੇਣ ਲੱਗਿਆ ਅੱਜ ਤੋਂ ਸਟਾਰਟ ਹੋ ਗਿਆ।
ਚਾਹ ਬਣਾਵਾਂਗੇ ਹੁਣ ਅਸੀਂ, ਚਾਹ ਪੀਵਾਂਗੇ। ਹੂ
ਕੀ ਕਹਿ ਰਹੇ ਹੋ?
ਮੈਂ ਕਿਹਾ ਚਾਹ ਪੀਵਾਂਗੇ, ਪਕੌੜੇ ਤੜਾਂਗੇ।
ਅੱਛਾ ਜੀ ਵਧੀਆ। ਪਕੋੜੇ ਕਾਹਦੇ
ਆਜ ਪਿਆਜ ਦੇ, ਕੱਦੂ ਦੇ, ਆਲੂ ਦੇ
ਅਰੇ ਵਾਹ! ਠੀਕ ਹੈ, ਸਾਨੂੰ ਵੀ ਭੇਜੋ, ਪਾਰਸਲ ਕਰ ਦਿਓ।
ਭੇਜਣਗੇ ਪ- ਪਾਰਸਲ ਕਿਉਂ ਕਰਨੇ, ਅਸੀਂ ਆਵਾਂਗੇ ਤੁਸੀਂ ਆਇਓ। ਕਦੋ ਬਣਾਵਾਂਗੇ ਪਾਰਸਲ ਕਰਦੇ -ਕਰਦੇ ਉਥੇ ਚਾਰ- ਪੰਜ ਘੰਟੇ ਲੱਗ ਜਾਣੇ ਆ।
ਸਹੀ ਕਿਹਾ ਹੈ।
ਹੋਰ ਦੱਸੋ ਜੀ, ਤੁਸੀਂ ਨਹੀਂ ਬਣਾਉਂਦੇ ਪਕੌੜੇ- ਪਕੂੜੇ?
ਹੋਰ
ਤੁਸੀਂ ਪਕੌੜੇ -ਪਕੁੜੇ ਨੀ ਬਣਾਉਂਦੇ?
ਹੁਣ ਤੋ ਜੀਅ ਨੀ ਕਰਦਾ, ਪਕੌੜੇ ਖਾ- ਖਾ ਕੇ ਫਿਰ ਹਲਥ ਨਾ ਕੋਈ ਜਾ ਰਿਹਾ ਸੀ
ਹੈਂ।
ਮੋਟੇ ਹੋਈ ਗੇ ਤਬੀਅਤ ਸਾਡੀ ਭ
ਅੱਛਾ -ਅੱਛਾ -ਅੱਛਾ। ਹਾਂ, ਉਹ ਵੀ, ਉਹ ਵੀ ਜ਼ਰੂਰੀ ਹੈ। ਪਕੌੜੇ ਖਾ- ਖਾ ਕੇ, ਪਕੌੜਿਆਂ ਅਰਗ ਅੱਛਾ।
ਹੂ, ਸਰ ਅਸੀਂ ਕਿਹਾ ਪਕੌੜਾ ਫੜੋ, ਅਵਇਡ ਹੀ ਕਰਦੇ। ਪੰਜਾਬ ਚ' ਤਾਂ ਖਾਂਦੇ ਰਹਿੰਦੇ ਇੱਥੇ ਖਾਂਦੇ ਆਂ ਕਦੇ- ਕਦੇ ਵੜਾ ਪਾਓ ਖਾ ਲੈਂਦੇ ਆਂ, ਉੱਥੇ ਫਿਰ ਮਿਲਦਾ ਨਹੀਂ।
ਇਹ ਮਹਾਰਾਸ਼ਟਰ ਚ' ਆ ਜਾਂਦਾ ਨਾ ਤੁਹਾਡਾ ਪੂਨਾ।
ਹਾਂਜੀ।
ਹਾਂ। ਤੇ ਏਥੇ ਬੜਾ-ਪਾਉ ਫੇਮਸ ਆ ਤੁਹਾਡੇ ਏਥੇ।
ਕੀ ਕੇ ਰਹੇ ਔ?
ਬਾਊ ਬ ਬੜਾ-ਭਾਉ ਬਹੁਤ ਫੇਮਸ ਆ ਤੁਹਾਡੇ ਏਥੇ, ਮਹਾਰਾਸ਼ਟਰਾ ਚ। ਪੰਜਾਬ ਦੇ ਸਾਡੇ ਲੋਕ ਸਾਰੇ ਬੜੇ-ਪਾਓ ਖਾ ਕੇ ਖੁਸ਼ ਨੇ।
ਹਾਂਜੀ-ਹਾਂਜੀ। ਹੋਰ ਜੀ?
ਬਸ ਹੁਣ ਲੱਗੇ ਆਂ ਤਿਆਰੀ ਕਰਨ ਤੇ ਵਗੈਰੇ ਨਾਸ਼ਤ ਵ ਚ' ਤੁਸੀਂ ਕੀ ਬਣਾ ਲੈਂਣੇ ਔ? ਤੁਹਾਨੂੰ ਕੀ ਵਧੀਆ ਡਿਸ਼ ਲੱਗਦੀ ਏ ਖਾਂਣ-ਪੀਣ ਚ?
ਅੱਛਾ ਜੀ।
ਹੁੰ।
ਹੇਲੋ, ਤੁਸੀਂ ਕੀ ਖਾ ਲੈਂਨੇ ਉਨੇ ਔ ਡਿਸ਼ ਚ'?
ਅਸੀਂ ਤਾਂ ਸਾਰਾ ਕੁਝ ਖਾ ਲੈਂਣੇ ਆਂ ਬਸ ਤਲੀ-ਵਲੀ ਚੀਜ਼ਾਂ ਨੀ ਖਾਂਦੇ ਨੇ ਅਸੀਂ, ਜਿੱਦਾਂ ਹੁਣ ਹੁਣ ਤਬਬੰਤ ਵੇਟ ਗੇਨ ਅ ਵੇਟ ਗੇਨ ਜ਼ਿਆਦਾ ਹੋ ਗਿਆ ਸੀ, ਹੁਣ ਵੇਟ ਲੋਸ ਕਰਨਾ।
ਵਧੀਆ-ਵਧੀਆ ਔ ਤਾਂ ਖਾਣੀ ਵੀ ਨੀ ਚਾਹੀਦੀ ਗੀ।
ਫੇਰ ਸਲਾਦ ਵਗੈਰਾ ਆਈ ਚੀਜ਼ਾਂ ਖਾਂਦੇ ਨੇ ਅਸੀਂ।
ਹੁੰ-ਹੁੰ-ਹੁੰ-ਹੁੰ, ਨਹੀਂ ਓਇਲੀ ਚੀਜ਼ ਤਾਂ ਵਧੀਆ ਪਰਹੇਜ਼ ਕਰੋਂਗੇ ਓਨਾਂ ਟੀਕ ਆਂ ਨਾਲੇ ਤਾੜ ਕੇ ਵੀ ਤੁਸੀਂ ਸਰੋਂ ਦੇ ਤੇਲ ਦੇ ਲਾਉਣੇ ਔ ਕੇ ਦੂਜਾ ਤੇਲ ਆਪਣਾ ਰਿਫਾਈਡ?
ਸਰੋਂ ਦਾ ਤੇਲ ਅਸੀਂ ਵਰਤਦੇ ਨੇ। ਨਾਲੇ ਅਸੀਂ ਕਦੇ ਰਿਫਾਇੰਡ ਵਗੈਰਾ ਕਦੇ ਨੀ ਯੂਜ਼ ਕਰਦੇ। ਹਾਜੀ, ਪਰੌਂਠੀ ਤੇ ਕਵੇ ਗਿਓ ਲਾ ਲੋ।
ਹੁੰ-ਹੁੰ।
ਹਾਂਜੀ। ਕਿਉਂਕਿ ਥੋੜ੍ਹਾ ਹੈਲਦੀ ਚੀਜ਼ੇ ਖਾਓ ਤੋ ਵ
ਵਧੀਆ-ਵਧੀਆ, ਹਾਂ ਹਿਲ ਤੀ ਚੀਜ਼ ਇੱਕ ਵਧੀਆ। ਤੇ ਜਿਹੜੀ ਸਾਡੇ ਸਰੀਰ ਨੂੰ ਨਹੀਂ ਸੂਟ ਹੁੰਦੀ, ਨਹੀਂ ਕਰਨੀ ਚਾਹੀਦੀ ਵੇਟ ਵੱਧਦਾ ਜਿਹਦੇ ਨਾਲ। ਪਰਹੇਜ਼ ਕਰਾਂਗੇ ਤਾਂ ਈ ਆਪਾਂ ਮੇਨਟੇਨ ਕਰ ਪਾਵਾਂਗੇ, ਨਹੀਂ ਤਾਂ ਇੱਕ ਪਾਸੋਂ ਜਾਓ ਇੱਕ ਵਸੇ ਘੱਟ ਕਰੀ ਜਾਓ ਕੁਛ ਨੀ ਘੱਟਣਾ।
ਹਾਂਜੀ ਸਹੀ ਗੱਲ ਏ। ਇਸ ਕਰਕੇ ਕੰਟਰੋਲ ਕਰਨਾ ਖਾਣ-ਪੀਣ ਚ' ਆਪਾਂ। ਅਵੋਇਡ ਕਰਨਾ ਫਾਸਟ-ਫੂਡ ਤੇਲ ਵਾਲੀ ਚੀਜ਼ਾਂ।
ਮੂੰਹ ਨੂੰ ਚਸਕਾ ਤਾਂ ਬਥੇਰਾ ਹੁੰਦਾ ਵਹੀ।
ਹੋਰ ਮੰਮਾ ਦੀ ਤਬੀਅਤ ਕਿੱਦਾਂ ਰਹਿੰਦੀ ਏ, ਠੀਕ ਰਹਿੰਦੀ ਏ?
ਹਾਂਜੀ, ਠੀਕ ਨੇ ਤੁਸੀਂ ਦਸੋ?
ਬਾਕੀ ਤੁਹਾਡੇ ਸਿਸਟਰਸ ਠੀਕ ਨੇ ਉਹ?
ਹਾਂਜੀ, ਠੀਕ ਆ।
ਅੱਛਾ ਜੀ, ਠੀਕ ਏ ਹੋਰ ਉੱਥੇ ਦਾ
ਹੁੰ।
ਇਹੜੇ ਕ ਮੀ।
ਹਾਂਜੀ ਮੀਂਹ ਤਾ ਪੈਂਦਾ ਏਥੇ ਤਾਂ।
ਕਲਾਈਮੇਟ ਚੇਂਜ ਹੋ ਗਿਆ ਰਏਗਾ ਹੁਣ ਗਰਮੀ ਚ ਫ਼ਰਕ ਪੈ ਗਿਆ ਰਏਗਾ ਫਿਰ।
ਗਲਬ ਏਥੇ ਤਾਂ ਮੀਂਹ ਪੈਂਦਾ ਸਾਡੇ।
ਅੱਛਾ ਜੀ ਹੋਰ ਦੱਸਿਓ?
ਬਧੀਆ ਤੁਸੀ ਸੁਣਾਓ?
ਗੁਰਦੁਆਰੇ ਜਾਂਦੇ?
ਹਾਂਜੀ, ਨਈ ਗੁਰਦੁਆਰੇ ਜਾਣਾ ਤਾਂ ਨਈ ਹੁੰਦਾ ਵਾ ਸਈ ਗੱਲ ਕਵਾਂ। ਵਾਹਿਗੁਰੂ ਜੀ ਘਰੀ ਸੇਵਾ ਲੈਂਦੇ ਆ। ਰਾਤ ਨੂੰ ਬਸ ਅੰਮ੍ਰਿਤ ਵੇਲੇ ਕਰੀ
ਸਈ ਗੱਲ ਐ ਜਿੱਥੇ ਮਰਜੀ ਕਰ ਲੋ ਰੱਬ ਓਥੇ ਈ ਮਿਲ
ਹੁੰ।
ਵਧੀਆ ਗੱਲ ਐ। ਹੋਰ।
ਹਾਂ।
ਬਣਾਓ ਕੈਂਦਾ ਚਲੋ ਪਕੋੜੇ ਚਾਹ ਖਾਓਗੇ।
ਹਾਂਜੀ ਨਈ, ਨਈ ਓ ਤਾਂ ਨਾਸ਼ਤਾ ਹਲਕਾ ਕਰਾਂਗੇ।
ਅੱਛਾ ਰੋਟੀ ਨੀ ਖਾਣੀ ਫਿਰ।
ਨਈ ਰੋਟੀ ਨੀ ਫੇਰ ਰਾਤ ਦੇ ਟੈਮ ਠੀਕ ਆ ਓਨੇ ਜਦੋਂ ਏਨਾ ਓਇਲੀ ਖਾ ਈ ਰੇ ਆਂ। ਰੋਟੀ ਕੀ
ਸਈ ਗੱਲ ਐ ਹੁੰ।
ਕੰ ਕਰ। ਹੋਰ ਜੀ।
ਹਾਂਜੀ।
ਹੋਰ ਸੁਣਾਓ ਨਵੀ ਤਾ
ਬਸ ਵਧੀਆ। ਹੋਰ ਸੁਣ
ਹਾਂਜੀ ਕੀ ਕੈਂਨੇ ਓ?
ਥਾਡਾ ਜੋਬ ਵਗੈਰਾ ਵਧੀਆ ਚੱਲਦਾ ਪਿਆ ਹੁਣ।
ਹਾਂਜੀ, ਹਾਂਜੀ।
ਅੱਛਾ ਕੇੜੀ
ਹ। ਹਾਂਜੀ ਠੀਕ ਆ ਦੋ ਮਿੰਟ ਮੈਂ ਤਾਨੂੰ ਕਾੱਲ ਕਰਦੀ ਆਂ ਮੈਨੂੰ ਫੋਨ ਆ ਰੇ ਆ। ਹੁੰ ਹੁੰ ਸਾਸ ਸ੍ਰੀ ਕਾਲ ਹੈਲੋ। ਹਾਂ ਕਿਧਰ ਓ? ਮੈਂ ਅਰੇਪਨੀ